ਹੈਲੋ, !
ਹੈਲੋ, ਹਾਂਜੀ ਕਿਵੇਂ ਹੋ?
ਬਸ ਵਧੀਆ ਤੁਸੀਂ ਦੱਸੋ?
ਬਸ ਮੈਂ ਵੀ ਵਧੀਆ, ਹੋਰ- ਕੀ ਕਰੀ ਜਾਂਦੇ। ਅੱਛਾ, ਹੋਰ ਖਾਣਾ, ਖਾਣਾ ਖਾ ਲਿਆ।
ਹਾਂਜੀ-ਹਾਂਜੀ, ਖਾਣਾ ਖਾ ਲਿਆ ਤੁਸੀਂ।
ਮੈਂ ਵੀ ਹੁਣੀ ਕ ਹਟਿਆ ਥੋੜ੍ਹੀ ਦੇਰ ਪਹਿਲੇ
ਠੀਕ ਹੈ,
ਹੋਰ, ਕੁਛ ਆਪਣੇ ਬਾਰੇ ਦੱਸੋ ਤੁਸੀਂ
ਬਸ ਠੀਕ -ਠਾਕ
ਮੈਂ ਕਹਿ ਰਿਹਾ ਕਿ ਆਪਣੇ ਬਾਰੇ ਤੁਸੀਂ ਦੱਸੋ ਕਿ ਤੁਹਾਨੂੰ ਕੀ ਵਧੀਆ ਲੱਗਦਾ ਹੈ। ਠੀਕ ਹੈ, ਜਿੱਦਾਂ ਕਿ ਤੁਹਾਡੇ ਸ਼ੌਕ ਕੀ ਨੇ
ਹਾਂ, ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਕ ਆ ਜਦੋਂ ਫ੍ਰਰੀ ਟਾਈਮ ਮਿਲਦਾ ਆ, ਮੈਨੂੰ ਅਹ, ਵੱਖ -ਵੱਖ ਚੀਜ਼ਾਂ ਜੋ ਹੈ। ਉੱਧਰ ਜਾਣਾ ਉਹਨਾਂ ਦਾ ਕਲਚਰ ਦੇਖਣਾ, ਐਕਸਪਲੋਰ ਕਰਨਾ ਬੜਾ ਪਸੰਦ ਹੈ।
ਅੱਛਾ ਠੀਕ ਹੈ, ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਅੱਜ ਤੱਕ ਕਿੱਥੇ- ਕਿੱਥੇ ਘੁੰਮੇ ਹੋ
ਹਾਂਜੀ, ਅਮ ਮੈਂ ਰੀਸੈਂਟਲੀ ਸ਼ਿਮਲਾ ਹੋ ਕੇ ਆਈ ਸੀ, ਉਸ ਤੋਂ ਪਹਿਲਾਂ ਮੈਂ ਜੋ ਹੈ। ਕਾਫ਼ੀ, ਕਾਫ਼ੀ ਜਗ੍ਹਾ ਤੇ ਘੁੰਮੀ ਆ। ਦਾਂ ਅਲੱਗ- ਅਲੱਗ ਚੀਜ਼ਾਂ ਖਜਰ ਡਲਹੌਜ਼ੀ ਵੀ ਗਈ ਹਾਂ, ਸਪੀਤੀ ਗਈਆਂ। ਜਦੋਂ ਟਾਈਮ ਮਿਲਦਾ ਆ, ਅਗਰ ਜੇ ਵਧੀਆ ਲੱਗੇ ਬਜਟ ਦੇ ਹਿਸਾਬ ਨਾਲ ਫੇਰ ਉੱਧਰ ਘੁੰਮਣ ਚਲ ਜਾਂਦੀ
ਅੱਛਾ, ਤੇ ਤੁਸੀ, ਤੁਸੀ ਹਿਮਾਚਲ ਚ ਕਾਫ਼ੀ ਜਗਾ ਘੁੰਮੀਆਂ ਹੋਈਆਂ ਐ। ਤੇ ਤੁਹਾਨੂੰ ਕਿੱਦਾਂ ਦਾ ਲੱਗਾ? ਇਹਨਾਂ ਸਾਰੀਆਂ ਜਗ੍ਹਾ ਤੇ ਘੁੰਮ ਕੇ ਮੀਨਜ਼ ਕਿੱਦਾਂ ਦਾ ਵਿਊ ਸੀਗਾ, ਦੇਖਣ ਨੂੰ ਕਿੱਦਾਂ ਦਾ ਲੱਗਾ। ਤੁਸੀ ਮਹਿਸੂਸ ਕੀ ਕੀਤਾ ਓਥੇ ਜਾ ਕੇ? ਔਰ ਫ੍ਰੈਡਸ ਨਾਲ ਈ ਗਏ ਜਾ ਫੈਮਲੀ ਨਾਲ ਹੀ ਗਏ ਅਗਰ ਤੂਸੀ ਦੱਸ ਸਕਦੇ ਓ?
ਹਾਂਜੀ, ਅ ਮੈਂ ਫੈਮਿਲੀ ਨਾਲ ਤਾਂ ਹੱਲੇ ਟ੍ਰਿਪ ਨਈ ਬਣਿਆ ਹੈ ਮੈਂ ਫ੍ਰੈਂਡਸ ਨਾਲ ਹੀ ਗਈ ਸੀ। ਤੇ ਆਪਾਂ ਉੱਥੇ ਤਿੰਨ ਦਿਨ ਲਈ ਗਏ ਸੀਗੇ। ਆਪਾਂ ਸ਼ਨੀਵਾਰ ਨੂੰ ਗਏ ਸੀ ਤੇ ਆਪਾਂ, ਸੋਮਵਾਰ ਨੂ ਆਏ ਸੀ ਵਾਪਸ। ਤੇ ਉੱਥੇ ਆਪਾਂ, ਸ਼ਿਮਲਾ ਵਿੱਚ ਆਪਾਂ ਜਾਕੂ ਟੈਂਪਲ ਗਏ ਸੀ। ਤੇ, ਕਾਫ਼ੀ ਸੀੜੀਆਂ ਚੜ ਕੇ, ਉੱਪਰ ਜਾ ਕੇ ਇਕ ਮੰਦਿਰ ਐ ਹਨੂਮਾਨ ਜੀ ਦਾ। ਜੋ ਕਿ ਬੜਾ ਵਧੀਆ ਆ ਖੁੱਲਾ ਡੁੱਲਾ ਓਦੇ ਆਲੇ ਦੁਆਲੇ ਸਾਰੇ ਦਰਖੱਤ ਨੇ ਓਥੇ ਬੜਾ ਸ਼ਕੂਨ ਆ ਮਤਲਬ ਸ਼ਾਂਤੀ ਲਈ, ਬੋਤ ਤੁਸੀਂ ਅਗਰ ਅਪਣਾ ਮਾਇੰਡ ਡੇਵ੍ਰਟ ਕਰਨਾ ਚ੍ਹਾਂਦੇ ਆ ਤੁਹਾਨੂੰ, ਜੋ ਮਾਇੰਡ ਫ੍ਰੈਸ਼ ਕਰਨ ਲਈ ਟ੍ਰਿਪ ਬੋਹਤ ਅੱਛੇ ਹੁੰਦੇ ਆ। ਤੇ, ਗ੍ਰੀਨਰੀ ਬੋਤ ਜ਼ਿਆਦਾ ਆ ਓਥੇ, ਜਿੱਦਾਂ ਕਿ ਤੁਹਾਨੂ ਪਹਾੜੀ ਪਹਾੜ ਗ੍ਰੀਨਰੀ ਹੀ ਮਿਲੇਗੀ। ਔਰ ਜ਼ਿਆਦਾ ਸ਼ੋਰ ਸ਼ਰਾਬਾ ਨੀ ਹੈ ਓੱਥੇ ਬਿਕੋਜ਼ ਔਫ਼ ਕੀ ਟ੍ਰੈਫਿਕ ਥੋੜਾ ਐਸ ਕੰਪੇਅਰ ਇਦੑਰ ਨਾਲੋਂ ਥੋੜਾ ਘੱਟ ਆ। ਤੇ, ਵਧੀਆ ਜਗਾ ਆ। ਤੇ ਉੱਥੇ ਤੁਸੀਂ ਆਪਣਾ ਅਹ ਜੋ ਜਾ ਕੇ ਉੱਥੇ ਤੁਸੀਂ ਸਭ ਆਪਣੀ ਲਾਈਫ ਦਾ ਸਭ ਥੋੜੇ ਟਾਈਮ ਲਈ ਹੀ ਸਹੀ ਬਟ ਸਾਰਾ ਕੁਛ ਭੁੱਲ ਜਾਂਦੇ ਆ। ਉਸ ਤੋਂ ਬਾਅਦ ਸ਼ਿਮਲਾ ਵਿੱਚ ਬਹੁਤ ਸਾਰੀਆਂ। ਜੋ ਏ ਜਗਾਵਾਂ ਆ ਜੋ ਜਿੱਥੇ ਤੁਸੀਂ ਘੁੰਮ ਸਕਦੇ ਆਂ ਪਹਿਲੇ ਤੇ ਮੈਂ ਤੁਹਾਨੂੰ ਦੱਸੇ ਆ ਜਾਕੂ ਟੈਂਪਲ ਦੱਸਾ ਆ ਉਸ ਤੋਂ ਬਾਆ ਦ, ਜੋ ਐ ਮਾਨ ਹੁਨ ਵੀ ਹੈ, ਉੱਥੇ ਘੁੰਮਣ ਫਿਰਨ ਲਈ ਬੋਤ ਅੱਛਾ ਆ, ਬੋਹਤ ਵਧੀਆ ਦੁਕਾਨਾਂ ਆ। ਜੋ ਉੱਧਰ ਦਾ ਜੋ ਕਲਚਰ ਆ ਓ ਸਾਰਾ ਉੱਥੇ ਚੀਜ਼ਾਂ ਹੁੰਦੀਆਂ ਆ ਜੋ ਕਿ ਅਗਰ, ਕੋਈ ਜਾਂਦਾ ਟ੍ਰਿਪ ਤੇ, ਓਥੇ, ਤੇ ਓ ਚੀਜਾਂ ਪਰਚੇਜ ਕਰਕੇ ਐਸ ਅ ਮੈੱਮਰੀ ਜੋ ਕਿ ਓ ਯਾਦਗਾਰ ਰੱਖਣ ਲਈ ਟ੍ਰਿਪ ਦਾ ਤੇ ਓਥੇ ਅ ਜੋ ਸਾਰੀਆਂ ਚੀਜਾਂ ਓਥੇ ਖ਼ਰੀਦ ਕੇ ਘਰ ਨੂੰ ਲੈ ਕੇ ਆਂਦੇ ਆ। ਔਰ ਉੱਥੇ ਬੋਤ ਠੰਡਾ ਮਹੌਲ ਐ। ਐਜ਼ ਕੰਪੇਅਰ ਕਿ ਜਿੱਦਾਂ ਏਧਰ ਗਰਮੀਆਂ ਚ ਬੋਤ ਜ਼ਿਆਦਾ ਗਰਮੀ ਹੁੰਦੀ ਆ। ਬਟ ਉੱਥੇ ਇਨੀ ਗਰਮੀ ਨਈ ਹੁੰਦੀ ਹੈ, ਉੱਥੇ ਲੋਕ ਆਮ ਤੌਰ ਤੇ ਹੀ ਜੋ ਹੈ, ਸਵੈਟਰ ਵਗੈਰਾ ਪਾ ਕੇ ਹੀ ਰੱਖਦੇ ਆ। ਔਰ, ਜੋ ਚੀਜਾਂ ਓੱਥੇ ਦੀਆਂ ਬੋਤ ਜ਼ਿਆਦਾ ਫੇ਼ਮਸ ਆ, ਤੇ ਫੇ਼ਮਸ ਚੀਜਾਂ ਜਿਹੜੀਆਂ ਹੁੰਦੀਆਂ ਆ ਓ ਉੱਥੇ ਦੁਕਾਨਾਂ ਤੇ ਲਗੀਆਂ ਹੁੰਈਆਂ ਆ, ਅ ਅਗਰ ਮੈਂ ਸਜੈਸਟ ਕਰੂੰਗੀ ਕਿ ਇਨ ਦਾ ਫਿਊਚਰ ਅਗਰ ਤੁਹਾਡਾ ਪਲੈਨ ਬਣਦਾ ਆ ਤਾ ਉੱਥੇ ਜਾ ਕੇ ਆਓ।
ਜੀ ਬਿਲਕੁਲ ਅਗਰ ਤੂਸੀ ਇਨਾ ਦੱਸ ਰੇ ਓ, ਤੇ ਮੈਂ ਬਿਲਕੁਲ ਜਾ ਕੇ ਆਊਗਾ ਕਿਉਂਕਿ ਮੈਂ ਵੈਸੇ ਵੀ ਪਲੈਨ ਕਰ ਰੇਆ ਸੀ ਠੀਕ ਐ, ਸਾਡੀ ਗਲਬਾਤ ਚਲ ਰੀ ਐ ਮੇਰੇ ਦੋਸਤਾਂ ਨਾਲ ਤੇ ਮੈਂ ਓਨਾਂ ਨੂੰ ਜਾਕੇ ਪੁੱਛੂਗਾ ਇਕ ਵਾਰੀ ਅਗਰ ਓ ਮੇਰੇ ਨਾਲ ਜਾਣ ਤੇ, ਨਈ ਤਾਂ ਮੈਂ, ਅਪਣੇ ਘਰਦੇਆਂ ਨਾਲ ਜ਼ਰੂਰ ਜਾਊਂਗਾ। ਜਿੰਨਾ ਤੁਸੀਂ ਦੱਸਿਆ ਕਿ ਉੱਥੇ ਇਨੀ ਗ੍ਰੀਨਰੀ ਐ ਉੱਥੋਂ ਦਾ ਕਲਚਰ ਬਹੁਤ ਵਧੀਆ ਮੌਸਮ ਵੀ ਪੰਜਾਬ ਨਾਲੋਂ ਜਿਆਦਾ ਵਧੀਆ ਉੱਥੇ ਕਿ ਠੰਡ ਓਥੇ ਤੇ ਲੋਕਾਂ ਨੂ, ਫਿਰ ਵੀ ਬਹੁਤ ਵਧੀਆ ਲੱਗਦਾ। ਔਰ ਉੱਥੇ ਤੁਸੀ ਜਾਖੂ ਟੈਂਪਲ ਬਾਰੇ ਵੀ ਦੱਸਿਆ, ਠੀ ਐ। ਕੇ ਮੈਂ ਪੁੱਛਾਂ ਕਿ ਤੁਸੀਂ ਜਿਹੜੇ ਜਾਖੂ ਟੈਂਪਲ ਦੀ ਗਲ ਕਰਦੇ ਓ? ਠੀਕ ਐ ਉਹ ਜਾਕੂ ਟੈਂਪਲ। ਕਿਸਨੂੰ ਮੀਨਜ਼ ਸੰਬੰਧਿਤ ਹੈ ਜਾਂ ਕਿਸ -ਕਿਸ ਭਗਵਾਨ ਦੇ ਲਈ ਬਣਾਇਆ ਉਹ ਤੇ ਮੈਨੂੰ ਦੱਸ ਸਕਦੇ ਹੋ।
ਹਾਂਜੀ ਅਹ ਜਿੰਨਾ ਕੁ ਮੈਨੂੰ ਥੋੜਾ ਬਹੁਤਾ ਪਤਾ ਆ ਕਿ ਉਹ ਜਿਹੜਾ ਜਾਕੂ ਟੈਂਪਲ ਆ। ਉੱਥੇ ਥੋੜ੍ਹਾ ਟਾਈਮ ਜਿੱਦਾਂ ਆਪਣਾ ਇਤਿਹਾਸ ਅ ਹੁੰਦਾ ਹੈ। ਉਹ ਹਨੂੰਮਾਨ ਜੀ ਦਾ ਮੰਦਿਰ ਹੈ ਇੱਕ ਜੋ ਕਿ ਬਹੁਤ ਜ਼ਿਆਦਾ ਪੁਰਾਣਾ ਹੈ। ਔਰ ਕਾਫ਼ੀ ਉਚਾਈ ਤੇ ਬਣਿਆ ਹੋਇਆ ਆ ਬਹੁਤ ਜ਼ਿਆਦਾ ਸੀੜੀਆਂ ਚੜਕੇ ਉੱਪਰ ਜਾ ਕੇ ਅੰਜੂ ਮੈਮ
ਜਾਣਾ ਪੈਂਦਾ ਆ ਔਰ ਉਸ ਤੋਂ ਬਾਅਦ ਤੁਸੀਂ ਇਹਨੂੰ ਕਿ ਬਜਟ ਦੇ ਹਿਸਾਬ ਨਾਲ ਤੁਸੀਂ ਉੱਥੇ ਜਾ ਸਕਦੇ ਹਾਂ ਤੇ ਅਗਰ ਉਹਦੀ ਹਿਸਟਰੀ ਬਾਰੇ ਤੁਹਾਨੂੰ ਅਹ ਜ਼ਿਆਦਾ ਤੁਸੀਂ ਜਾਣਨਾ ਚਾਹਣੇ ਆਂ। ਤੇ ਉਹਦੀ ਹਿਸਟਰੀ ਇਹ ਹੈ ਕਿ ਅਗਰ ਅ ਤੁਸੀਂ ਦੱਸੋ ਅਗਰ ਤੁਹਾਨੂੰ ਕਿਤੇ ਸੁਣਿਆ ਹੋਵੇ ਤਾਂ ਕੀ ਬੋਲਦੇ ਮਤਲਬ ਕਿੰਨਾ ਕ ਪਤਾ ਤੂਆਨੂ ਓਦੇ ਬਾਰੇ।
ਮੈਂ ਜਿੱਥੇ ਤਕ ਕਿ ਪੜਿਆ ਹੈ ਕਿ ਜਾਖੂ ਟੈਂਪਲ ਬਾਰੇ ਠੀਕ ਆ ਜਾ ਆਰਟੀਕਲ ਵਗੈਰਾ ਪੜੇ ਐ ਇੰਟਰਨੈਟ ਤੇ ਤੇ ਉਸ ਉੱਤੇ ਤਾ ਮੈਂ ਏਹੀ ਪੜਿਆ ਕਿ ਜਿੱਦਾਂ ਕਿ ਹਨੂੰਮਾਨ ਜੀ ਜਦੋਂ ਸੰਜੀਵਨੀ ਬੂਟੀ ਲੈਣ ਗਏ ਹੀਗੇ। ਲਕਸ਼ਮਣ ਜੀ ਦੇ ਲਈ ਜਦੋਂ ਲਕਸ਼ਮਣ ਜੀ ਅਹ ਬੇਹੋਸ਼ ਹੋ ਗਏ ਹੀ। ਰਾਵ ਅਹ ਰਾਵਣ ਦੇ ਭਰਾ ਦੇ ਹਮਲੇ ਤੋਂ ਠੀਕ ਹੈ ਔਰ ਰਾਮ ਜੀ ਨੇ ਕਿਹਾ ਸੀਗਾ ਉਹਨਾਂ ਨੂੰ ਕਿ ਤੁਸੀਂ ਜਾ ਕੇ ਅਹ ਸੰਜੀਵਨੀ ਬੂਟੀ ਲੈ ਕੇ ਆਓ। ਜਿਹਦੇ ਨਾਲ ਲਕਸ਼ਮਣ ਜੀ ਦੀ ਜਾਨ ਬਚ ਸਕਦੀ ਐ ਔਰ ਉਹ ਸੂਰਜ ਉੁਗਣ ਤੋਂ ਪਹਿਲਾਂ ਲੈ ਕੇ ਆਂਣੀ ਪੈਣੀ ਹੀ। ਇਸ ਕਰਕੇ ਹਨੂੰਮਾਨ ਜੀ ਆਪਣੀ ਸ਼ਕਤੀਆਂ ਦਾ ਜਿਦਾ ਕੇ ਇਸਤੇਮਾਲ ਕਰਦੇ ਹੋਏ ਉਹਨਾਂ ਨੇ ਇੱਕ ਛਲਾਂਗ ਲਗਾਈ ਹੀ ਠੀਕ ਹੈ। ਔਰ ਜਦੋਂ ਸੰਜੀਵਨੀ ਬੂਟੀ ਲੈਣ ਜਾਣਾ ਹੀਗਾ ਨਾ। ਉਹਨਾਂ ਨੇ ਇੱਕ ਪੈਰ ਉਸ ਜਾਕੂ ਟੈਂਪਲ ਐ ਜਿੱਥੇ ਕਹਿੰਦੇ ਜੇ ਮੰਦਿਰ ਬਣਿਆ ਹੈ ਠੀਕ ਹੈ। ਉੱਥੇ ਉਹਨਾਂ ਨੇ ਇੱਕ ਪੈਰ ਰੱਖਿਆ ਹੀ ਔਰ ਫੇਰ ਛਲਾਂਗ ਲਗਾਈ ਹੀ। ਸੰਜੀਵਨੀ ਬੂਟੀ ਵਾਲੇ ਪਰਬਤ ਠੀਕ ਹੈ ਜਿਹੜਾ ਕਿ ਉੱਥੋਂ ਦੇ ਰਿਸ਼ੀ ਮੁਨੀਆਂ ਨੇ ਦੱਸਿਆ ਹੋਇਆ। ਕੇ ਉੱਥੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਵੀ ਹੈ। ਔਰ ਮੈਂ ਸੁਣਿਆ ਕਿ ਉੱਥੇ ਉਹਨਾਂ ਵੀ ਹਨੂੰਮਾਨ ਜੀ ਦੀ ਇੱਕ ਬਹੁਤ ਵੱਡੀ ਮੂਰਤੀ ਬਣੀ ਹੋਈ ਹੈ ਜੋ ਕਿ ਲਗਭਗ ਦੋ ਸੌ ਫੀਟ ਤੁਸੀਂ ਆਸ ਪਾਸ ਬਣੀ ਇਹ ਹੈ ਬਾਕੀ ਐਜੈਕਟ ਮੈਨੂੰ ਨਹੀਂ ਪਤਾ ਕਿ ਉਹ ਕਿੰ ਉਹ ਇੱਕ ਸੌ ਦੇ ਇੰਨੀ ਦੀ ਔਰ ਜਿਹੜੇ ਤੁਸੀਂ ਮਾਲ ਰੋਡ ਦੀ ਗੱਲ ਕਰਦੇ ਹੋ। ਉਹਦੇ ਵਿੱਚ ਮੇਰੇ ਫਰੈਂਡਸ ਆ ਠੀਕ ਹੈ। ਉਹ ਲਾਸਟ ਟਾਈਮ ਜਾ ਕੇ ਆਏ ਹੀਗੇ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਥੇ ਬਹੁਤ ਵਧੀਆ ਹੈ। ਸ਼ੋਪਸ ਵਗੈਰਾ ਹੈ ਅਤੇ ਖਾਣ ਪੀਣ ਨੂੰ ਬਹੁਤ ਬਹੁਤ ਵਧੀਆ ਮਿਲਦਾ ਠੀਕ ਹੈ ਤੇ ਉਹਨਾਂ ਨੇ ਮੈਨੂੰ ਵੀ ਸੁਜਸਟ ਕੀ ਕੀਤਾ ਹੀਗਾ ਕਿ ਤੁਸੀਂ ਵੀ ਜਾ ਕੇ ਆਓ ਬ ਮੇਰਾ ਕਦੀ ਟਾਈਮ ਨੀ ਲੱਗਾ ਤਾਂ ਇਸ ਕਰਕੇ ਮੈਂ ਸਿਰਫ ਤੁਹਾਡੇ ਤੋਂ ਪੁੱਛ ਰਿਹਾ। ਹੋਰ ਤੁਸੀਂ ਦੱਸ ਆ ਕਦੀ ਮੈਂ ਨਾ ਇੱਕ ਲੋਕੇਸ਼ਨ ਤੇ ਜਾ ਕੇ ਆਇਆ ਸੀ ਡਲੋਜ਼ੀ ਠੀਕ ਹੈ। ਤੇ ਤੁਹਾਨੂੰ ਉਸ ਚੀਜ਼ ਬਾਰੇ ਪਤਾ ਹੈ, ਕਦੇ ਤੁਸੀਂ ਗਿਆ ਹੋ ਉਸ ਡਲੋਜੀ?
ਹਾਂਜੀ, ਅਹ ਮੈਨੂੰ ਦੋ ਸਾਲ ਹੋ ਗਏ, ਮੈਂ ਡਲੋਜੀ ਗਈ ਸੀ। ਆਪਾਂ ਨੂੰ ਇੱਧਰੋਂ ਡਲੋਜ਼ੀ ਜਾਣ ਲਈ, ਲਗਭਗ ਅੱਠ ਨੌ ਘੰਟੇ ਲੱਗ ਜਾਂਦੇ ਆ। ਅਗਰ ਤੁਸੀਂ ਵਹੀਕਲ ਤੇ ਵੀ ਜਾ ਰਹੇ ਹੋ ਅਗਰ ਤੁਸੀਂ ਬੱਸ ਤੇ ਵੀ ਜਾ ਰਹੇ ਹਨ ਨੌ ਤੋਂ ਦਸ, ਘੰਟੇ ਲੱਗ ਜਾਂਦੀ ਆ।
ਅੱਛਾ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਟ੍ਰੈਵਲ ਕਿੱਦਾਂ ਕੀਤਾ ਹੈਗਾ। ਅਹ ਆਪਣੀ ਕਾਰ ਵਗੈਰਾ ਤੇ, ਬੱਸ ਤੇ ਜਾਂ ਕਿਹੜਾ ਵਹੀਕਲ ਯੂਜ ਕੀਤਾ ਤਾ ਹੈਗਾ, ਤੇ ਔਰ ਕਿੰਨਾ ਨਾਲ ਗਏ ਸੀਗੇ ਤੁਸੀਂ,
ਹਾਂਜੀ, ਆਪਾਂ ਔਫਿਸ ਵੱਲੋਂ ਗਏ ਸੀ। ਤੇ ਆਪਾਂ ਜੋ ਕਲੀਗ ਸੀ ਸਾਰੇ ਉਹ ਗਏ ਸੀਗੇ। ਤੇ ਆਪਾਂ ਬਸ ਦਾ ਹੀ ਕੁਛ ਕੀਤਾ ਸੀ। ਕਿਉਂਕਿ ਬਸ ਥੋੜ੍ਹੀ ਜੀ ਸੇਫ ਸੀਗੀ ਆਪਾਂ ਉੱਥੇ ਆਰਾਮ ਵੀ ਕਰ ਸਕਦੇ ਸੋ ਵੀ ਸਕਦੇ ਥੋੜਾ, ਕਿਉਂਕਿ ਅਗਰ ਆਪਣਾ ਵਹੀਕਲ ਜਿੱਦਾਂ ਹੁਣ ਬਾਈਕ ਤੇ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਜਾਣਾਵ ਸੋ ਆਪਾਂ ਬੱਸ ਪ੍ਰੈਫਰ ਕੀਤੀ ਸੀ, ਤੇ ਸਾਨੂੰ ਜਾਂਦਿਆਂ ਨੂੰ ਅੱਧੇ ਰਸਤੇ ਜਿਦਾਂ ਆਪਾਂ ਸੁੱਤੇ ਰਹੇ। ਤੇ ਉਸ ਤੋਂ ਬਾਅਦ ਜੋ ਹੈ ਚਾਰ ਪੰਜ ਘੰਟੇ ਦਾ ਰਸਤਾ ਜਿਹੜਾ ਆ ਤੇ, ਉਹ ਆਪਾਂ ਉੱਥੋਂ, ਸਾਰਾ ਅਹ ਕਾਫ਼ੀ ਟਾਈਮ ਲੱਗ ਰਿਹਾ ਸੀ ਜਾਣ ਨੂੰ।
ਤੇ ਅਗਰ ਮੈਂ ਪੁੱਛਾ, ਕਿਉਂਕਿ ਹੁਣ ਅਗਰ ਮੈਂ ਪਲੈਨ ਕਰਦਾ ਹੈ ਠੀਕ ਹੈ, ਤੇ ਪੈਸੇ ਵੀ ਮੈਂ ਪਹਿਲਾਂ ਜਾ ਕੇ ਆਇਆ ਬਟ ਮੈਂ ਕਿਸੇ ਰਲੇਟਿਵ ਨਾਲ ਜਾ ਕੇ ਆਇਆ ਰਿਸ਼ਤੇਦਾਰ ਨਾਲ ਜਾ ਕੇ ਆਇਆ ਸੀਗਾ। ਤੇ ਮੈਨੂੰ ਕੁਛ ਇੰਨਾ ਜ਼ਿਆਦਾ ਘੁੰਮਣ ਵਗੈਰਾ ਵਾ ਵਾਸਤੇ ਨਹੀਂ ਮਿਲਿਆ, ਬਟ ਅਗਰ ਮੈਂ ਪੁੱਛਾਂ ਤੁਸੀਂ ਅਗਰ ਅਗਰ ਮੈਂ ਜਾਣਾ ਚਾਹਵਾਂ ਪਰਸ ਸਲੀ ਠੀਕ ਹੈ ਇਕੱਲਾ ਜਾਣਾ ਚਾਹਵਾਂ ਡਲੋਜੀ, ਤੇ ਉੱਥੇ ਮੈਨੂੰ ਇਹ ਦੱਸੋ ਬਜਟ ਕਿੰਨਾ ਕੁ ਲੈ ਕੇ ਜਾਵਾਂ ਕਿ ਮੇਰਾ ਇੰਨਾ ਕੁ ਖਰਚਾ ਆ ਸਕਦਾ ਹੈ, ਜ਼ਿਆਦਾ ਤੋਂ ਜ਼ਿਆਦਾ ਔਰ, ਘੱਟ ਤੋਂ ਘੱਟ ਕਿੰਨਾ ਆ‌ ਸਕਦਾ ਹੈ।
ਹਾਂ। ਤੁਹਾਡਾ ਐਜ ਆ ਤੁਸੀਂ ਪਰਪਸਨ ਨਗਰ ਤੁਸੀਂ ਜਾਣਾ ਆ ਤਾਂ ਤੁਹਾਡਾ ਪੰਜ ਤੋਂ, ਛੇ ਤਾਂ ਆ ਜਾਊਗਾ ਖਰਚਾ ਕਿਉਂਕਿ ਉੱਥੇ ਤੁਸੀਂ ਜਾ ਕੇ ਘੁੰਮੋਗੇ ਵੀ। ਤੇ ਖਜਿਆਰ ਜਾ ਸਕਦੇ ਹਾਂ ਤੁਸੀਂ ਉਹਦੇ ਵਿੱਚ ਹੀ ਆ ਡਲਹੌਜੀ ਦੇ, ਤੇ ਉੱਥੇ ਘੁੰਮ ਸਕਦੇ ਹਾਂ। ਸੋ ਤੁਹਾਡਾ ਪੋਕਸ ਇੰਨਾ ਕੁ ਖਰਚਾ ਤਾਂ ਆ ਜਾਊਗਾ ਬਾਕੀ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿੱਦਾਂ, ਉੱਥੇ ਸ਼ੋਪਿੰਗ ਕਰਦੇ ਹਾਂ ਜਾਂ ਕਿੰਨਾ ਕੁ ਐਕਸਪਲੋਰ ਕਰਦੇ ਹਾਂ, ਸਟਏ ਵੀ ਕਰਨੀ ਆ ਕਿਤੇ, ਉਸ ਹਿਸਾਬ ਨਾਲ,
ਤੇ ਅਗਰ ਮੈਂ ਚਲੋ ਠੀਕ ਹੈ ਅਗਰ ਮੈਂ ਪੰਜ ਛੇ ਹਜ਼ਾਰ ਰੁਪਇਏ ਆਪਣਾ ਬਜਟ ਲੈ ਕੇ ਚਲਾ ਤੇ ਚਲੋ ਠੀਕ ਹੈ। ਤੇ ਮੈਂ ਜ਼ਰੂਰ ਜਾਊਂਗਾ। ਤੇ ਠੀਕ ਹੈ, ਫਿਰ, ਕਰਦੇ ਹਾਂ ਬਾਅਦ ਵਿੱਚ ਗੱਲ, ਮੈਂ ਉਹ ਕੰਮ ਪਹਿਲਾ ਖਤਮ ਕਰਲਾਂ,
ਪੋਚ,
ਠੀਕ ਹੈ ਜੀ।
ਬਾਏ,